ਹੈਲੋ
ਹੈਲੋ- ਹੈਲੋ
ਸਸ ਈ ਅਕਾਲ ਮੈਡਮ।
ਸਤਿ ਸ਼੍ਰੀ ਕਾਲ ਹਾਂਜੀ, ਕਿਵੇਂ ਹੋ ਠੀਕ ਹੋ?
ਹਾਂਜੀ- ਹਾਂਜੀ ਤੁਸੀਂ ਸੁਣਾਓ ਸਭ ਠੀਕ- ਠਾਕ ਐ?
ਹਾਂਜੀ- ਹਾਂਜੀ ਹੋਰ ਘਰ ਪਰਿਵਾਰ ਠੀਕ ਸਭ?
ਹਾਂਜੀ- ਹਾਂਜੀ ਸਭ ਪਰਿਵਾਰ ਠੀਕ ਐ ਤੁਸੀਂ ਸੁਣਾਓ?
ਹਾਂਜੀ।
ਕੁਛ ਨੀ ਮੈਂ ਵੀ ਵਧੀਆ ਆ, ਅੱਜ ਨਾ ਕੋਲੇਜ ਗਿਆ ਨਹੀਂ ਸੀ ਨਾ, ਅੱਜ ਮੈਂ ਕੋਲੇਜ ਗਿਆ ਜਦੋਂ ਨਾ- ਤੇ ਅੱਜ ਸਾਨੂੰ ਨਾ ਤੇ ਸੜਕ ਸੁਰੱਖਿਆ ਬਾਰੇ ਭਾਸ਼ਣ ਹੋਇਆ ਸੀ ਅੱਜ ਕੋਾਲਜ ਦੇ ਵਿੱਚ ਲੈਕਚਰ ਹੋਇਆ ਸੀ। ਇਕ ਤੇ ਉਸ ਤੋਂ ਨਾ ਮੈਨੂੰ ਬਹੋਤ ਕੁਛ ਨਵਾਂ ਸਿੱਖਣ ਨੂੰ ਮਿਲਿਆ।
ਹਾਂਜੀ ਇਹ ਤਾਂ ਬਿਲਕੁਲ ਬ ਬੋਤ ਵਧੀਆ ਗੱਲ ਹੈਗੀ, ਬੋਤ ਚੰਗੀ ਗੱਲ ਆ ਅੱਜ ਕੱਲ ਸੜਕ, ਇੱਕ ਹਾਦਸਿਆਂ ਦੀ ਗਿਣਤੀ ਵੱਧਦੀ ਜਾ ਰਹੀ ਆ। ਇਸ ਕਰਕੇ ਹਰ ਵਿਅਕਤੀ ਨੂੰ ਸੜਕ ਦੇ ਨਿਯਮਾਂ ਦੀ ਜਾਣਕਾਰੀ ਹੋਣੀ ਬੋਤ ਜ਼ਰੂਰੀ ਆ।
ਹਾਂਜੀ- ਹਾਂਜੀ ਬਿਲਕੁਲ ਸਹੀ ਕਿਹਾ, ਸਭ ਤੋਂ ਪਹਿਲਾਂ ਤਾਂ ਨਾ। ਹਰ ਵਾਹਨ ਚਾਲਕ ਨੂੰ ਟ੍ਰੈਫਿਕ ਸੰਕੇਤਾਂ ਦੀ ਪਾਲਣਾ ਕਰਨੀ ਚਾਹੀਦੀ ਏ ਮਤਲਬ ਕਿ ਜਿਵੇਂ ਕਿ- ਲਾਲ ਬੱਤੀ ਦਾ ਮਤਲਬ ਹੁੰਦਾ ਏ ਕਿ ਰੁਕਣਾ, ਪੀਲੀ ਬੱਤੀ ਦਾ ਮਤਲਬ ਹੁੰਦਾ ਕਿ ਤਿਆਰ ਰਹਿਣਾ, ਤੇ ਹਰੀ ਬੱਤੀ ਦਾ ਮਤਲਬ ਹੁੰਦਾ ਕਿ ਅੱਗੇ ਵਧਣਾ।
ਹਾਂਜੀ- ਹਾਂਜੀ ਬਿਲਕੁਲ ਪਰ ਕੁੱਝ ਲੋਕ ਇੱਦਾਂ ਦੇ ਆ ਕਿ ਜਿਹੜੇ ਜਲਦੀ ਦੇ ਚੱਕਰ ਵਿੱਚ ਲਾਲ ਬੱਤੀ ਵੀ- ਪਾਰ ਕਰ ਜਾਂਦੇ ਆ। ਜਿਸ ਨਾਲ ਕਈ ਵੱਡੇ ਹਾਦਸੇ ਹੋ ਸਕਦੇ ਹਨ।
ਹਾਂਜੀ- ਹਾਂਜੀ ਬਿਲਕੁਲ ਸਹੀ ਕਿਹਾ ਵਾ, ਇਸ ਤੋਂ ਇਲਾਵਾ ਨਾ- ਦੋ ਪਹੀਏ ਵਾਲੇ ਜਿਹੜੇ ਵਾਹਨ ਹੁੰਦੇ ਜਿੱਦਾਂ ਕਿ ਐਕਟੀਵਾ ਹੋ ਗਈ, ਜਾਂ ਕੋਈ ਮੋਟਰਸਾਈਕਲ ਹੋ ਗਿਆ, ਜਾਂ ਬਾਈਕ, ਕੁਛ ਵੀ ਹੋ ਗਿਆ ਨਾ, ਉਹਨਾਂ ਵਾਸ ਚਲਾਉਣ ਵਾਸਤੇ ਨਾ ਹੈਲਮਟ ਬਹੋਤ ਜ਼ਰੂਰੀ ਹੁੰਦਾ ਪਾਉਣਾ।
ਹਾਂਜੀ- ਹਾਂਜੀ ਬਿਲਕੁਲ ਹਨਾ ਤੇ ਜਿੱਦਾਂ ਕਾਰ- ਚਲਾਉਣ ਵਾਲਿਆਂ ਨੂੰ ਹਮੇਸ਼ਾ ਈ ਸੀਟ ਬੈਲਟ ਲਾਉਣੀ ਚਾਹੀਦੀ ਐ, ਇਹ ਸੜਕ- ਹਾਦਸੇ ਸਮੇਂ ਜਾਨ ਬਚਾਉਣ,
ਹੈਲੋ, ਹੈਲੋ- ਨੈਟਰਕ ਨੀ ਆ ਰਿਹਾ ਮੈਡਮ ਤੁਹਾਡਾ? ਹੈਲੋ,
ਹੈਲੋ,
ਹਾਂਜੀ- ਹਾਂਜੀ ਬੋਲੋ।
ਮੈਂ ਕਿਹਾ ਜੀ ਜਿੱਦਾਂ ਜਿਹੜੇ ਕਾਰ ਚਲਾਉਂਦੇ ਆ ਨਾ ਗੱਡੀਆਂ ਉਹਨਾਂ ਨੂੰ ਹਮੇਸ਼ਾ ਸੀਟ ਬੈਲਟ ਲਾਉਣੀ ਚਾਈਦੀ ਹੈ ਅੱਗੇ ਹੂੰ ਜਦੋਂ ਹਾਦਸੇ ਸਭ ਤੋਂ ਬਚਾਣ ਵਿੱਚ ਸਾਡੀ ਸੀਟ ਬੈਲਟ ਨਾਲ ਈ ਬਚਾਅ ਹੁੰਦਾ ਵਾ।
ਹਾਂਜੀ ਹਾਂਜੀ ਹਾਂਜੀ ਬਿਲਕੁਲ ਸਹੀ ਕਿਆ ਨਾਲੇ ਨਾ ਇੱਕ ਹੋਰ ਮ ਮਹੱਵਪੂਰਨ ਨਾ ਨਿਯਮ ਇਹ ਵੀ ਹੈਗਾ ਕਿ ਕਦੇ, ਨਾ ਸ਼ਰਾਬ ਪੀ ਕੇ ਜਾਂ ਕੋਈ ਵੀ ਨਸ਼ੇ ਦੀ ਹਾਲਤ ਵਿੱਚ ਨਾ ਕੋਈ ਵੀ ਚੀਜ਼ ਚਲਾਉਣੀ ਚਾਈਦੀ ਚਾਹੇ ਉਹ ਦੋ ਚੱਕੇ, ਦੋ ਚੱਕੇ ਵਾਲਾ ਵਾਹਨ ਹੋਵੇ ਚਾਹੇ ਕਾਰ ਹੋਵੇ। ਇਹ ਨੀ ਚਲਾਣੀ ਚਾਈਦੀ।
ਹਾਂਜੀ ਹਾਂਜੀ ਬਿਲਕੁਲ ਹਨ ਨਾ ਜਿੱਦਾਂ ਇਹਦੇ ਨਾਲ ਸਿਰਫ ਆਪਾਂ ਆਪਣੀ ਜਾਨ ਨੀ ਬਚਾ ਸਕਦੇ ਦੂਜੇ ਲੋਕ ਲੋਕਾ ਦੀ ਜਾਨ ਵੀ ਬਚਾ ਸਕਦੇ ਆਂ। ਇਹਦੇ ਨਾਲ ਨਾ ਕਿ ਸਿਰਫ਼ ਆਪਣੀ ਜਾਨ ਨੂੰ ਖ਼ਤਰਾ ਹੁੰਦਾ। ਲੋਕਾਂ ਦੀ ਜਾਨ ਨੂੰ ਵੀ ਖ਼ਤਰਾ ਹੁੰਦਾ। ਏਸ ਏ ਸੀਟ ਬੈਲਟ ਲਾ ਕੇ ਰੱਖਨੀ ਚਾਈਦੀ ਧਿਆਨ ਰੱਖਨਾ ਚਾਹੀਦਾ ਏਸ।
ਹਾਂਜੀ ਹਾਂਜੀ, ਹਾਂਜੀ ਹਾਂਜੀ ਬਿਲਕੁਲ ਸਹੀ ਕਿਹਾ। ਨਾਲੇ ਨਾ ਤੁਸੀਂ ਇੱਕ ਹੋਰ ਚੀਜ਼ ਗੋਰ ਨੀ ਕੀਤੀ। ਅੱਜ- ਕੱਲ ਨਾ ਲੋਕੀ ਮੋਟਰਸਾਈਕਲ ਜੋ ਚਲਾਉਂਦੇ ਆ ਔਦੋਂ ਵੀ ਚਲਦੇ-ਚਲਦੇ ਵਿੱਚ ਮੋਟਰਸਾਈਕਲ ਤੇ ਚਲਾਉਂਦੇ ਫੋਨ ਦੀ ਵਰਤੋਂ ਕਰਦੇ ਐ। ਏਹ ਚੀਜ਼ ਨਹੀਂ ਕਰਨੀ ਚਾਈਦੀ ਉਨਾਂ ਨੇ ਕਿਉ ਕਿ ਅਗਰ ਫੋਨ ਦੇ ਵਿੱਚ ਧਿਆਨ ਭਟਕ ਗਿਆ ਚਲਾਉਂਦੇ ਟਾਈਮ ਤੇ ਫੇਰ ਵੱਡਾ ਹਾਦਸਾ ਵੀ ਹੋ ਸਕਦੈ।
ਹਾਂਜੀ, ਬਿਲਕੁਲ ਜਿੱਦਾਂ ਨਾ ਕਿਸੇ ਨੂੰ ਕੋਈ ਜ਼ਰੂਰੀ ਅਗਰ ਕੋਲ ਆ ਵੀ ਜਾਵੇ। ਤਾਂ ਉਹਨਾਂ ਨੂੰ ਪਹਿਲੋ ਆਪਣੇ ਮੋਟਰਸਾਈਕਲ ਜਾਂ ਜੋ ਵੀ ਗੱਡੀ ਤੇ ਤੁਸੀਂ ਹੈਗੇ ਔ ਵਾਹਨ ਉਹਨਾਂ ਨੂੰ ਪਹਿਲੋਂ ਸਾਈਡ ਤੇ ਰੋਕਣਾ ਚਾਈਦਾ ਤੇ ਫੇਰ ਗੱਲ ਕਰਨੀ ਚਾਈਦੀ।
ਹਾਂਜੀ ਹਾਂਜੀ, ਹਾਂਜੀ ਹਾਂਜੀ ਬਿਲਕੁਲ ਸਹੀ ਕਿਆ ਵਾ ਇਹਦੇ ਨਾਲ ਨਾ ਹੁੰਦਾ ਕੀ ਪਤਾ ਕੀ ਜਿਦਾ ਹੁਣ ਪੈਦਲ ਲੋਕੀ ਚੱਲਦੇ ਰੋਡ ਦੇ ਉੱਤੇ ਉਹਨਾਂ ਵਾਸਤੇ ਵੀ ਬੜੇ ਨਿਯਮ ਹੈਗੇ ਪਰ ਲੋਕੀ ਏਹਨਾਂ ਨਿਯਮਾਂ ਯਮਾ ਹੋਨ ਦੇ ਪਤਾ ਹੋਨ ਦੇ ਬਾਜੂਦ ਵੀ ਕਰਦੇ ਨੇ ਕਿਸੇ ਨੂੰ ਨੇ ਹਮੇਸ਼ਾ ਜਿਹੜੇ ਸਾਈਡ ਤੇ ਫੁੱਟਪਾਥ ਪਏ ਹੁੰਦੇ ਨਾ ਉਹ ਫੁੱਟਪਾਥ ਦੇ ਉੱਤੇ ਚਲਨਾ ਚਾਈਦਾ। ਉਹਨਾਂ ਨੂੰ ਸੜਕ ਦੇ ਵਿਚਕਾਰ ਨਹੀਂ ਚੱਲਨਾ ਚਾਈਦਾ।
ਕਿ ਜਿੱਥੇ ਹੈ ਨਾ ਜੈਮਰਾ ਕਰੋਸਿੰਗ ਹੁੰਦੀ ਔਥੇ ਸੜਕ ਪਾਰ ਕਰਨੀ ਚਾਈਦੀ। ਕਈ ਲੋਕ ਤਾਂ ਐਵੇਂ ਵਿੱਚ ਈ ਸੜਕ ਪਾਰ ਕਰ ਜਾਂਦੇ ਆ। ਤੇ ਉਹਦੇ ਨਾਲ ਸੜਕ ਹਾਦਸੇ ਜਿਆਦੇ ਹੁੰਦੇ ਆ ਫੇਰ
ਹਾਂਜੀ, ਹਾਂਜੀ ਬਿਲਕੁਲ ਸਹੀ ਕਹਿਆ। ਅਗਰ ਸਮਝ ਲਓ ਕਿ ਜੈਬਰਾ ਕਰੋਸਿੰਗ ਨਾ ਹੋਵੇ ਤਾਂ ਪਹਿਲਾਂ ਸੱਜੇ ਉਹਨਾਂ ਨੂੰ ਵੇਖਨਾ ਚਾਈਦਾ। ਫੇਰ ਖੱਬੇ ਵੇਖਨਾ ਚਾਈਦਾ। ਫੇਰ ਦੁਬਾਰਾ ਸੱਜੇ ਵੇਖ ਫੇਹ ਸੜਕ ਪਾਰ ਕਰਨੀ ਚਾਈਦੀ ਐ। ਕਿਉਂਕਿ ਇੱਕ ਪਾਸੇ ਇੱਧਰ-ਉੱਧਰ, ਦੋਵੇਂ ਪਾਸਿਆਂ ਤੋਂ ਵੇਖਾਗੇ ਨਾ, ਫਿਰ ਇੱਕ ਪਾਸੇ ਧਿਆਨ ਰੱਖਣਾ, ਕਿਉਂਕਿ ਅਸੀਂ ਕਰੋਸ ਕਰਨਾ ਤੇ ਓ ਇੱਕ ਸਾਈਡ ਦੀ ਗੱਡੀ ਹੋਣੀ ਐ, ਤੇ ਦੂਜੇ ਸਾਈਡ ਦੇ
ਹਾਂਜੀ, ਹਾਂਜੀ ਕਈ ਨਾ ਬੱਚੇ ਵੀ ਧਿਆਨ ਨਈ ਰੱਖਦੇ। ਬੱਚਿਆਂ ਨੂੰ ਵੀ ਖੇ ਸੜਕ ਸੜਕਾ ਤੇ ਨਈ ਖੇਡਣਾ ਚਾਈਦਾ ਉਹਨਾਂ ਨੂੰ ਨਾ ਖੇਡ ਦਾ ਮੈਦਾਨ ਜਾਂ ਪਾਰਕ ਵਿੱਚ ਖੇਡਨਾ ਚਾਈਦਾ। ਕਿਉਂਕਿ ਉਹੀ ਉਹਨਾਂ ਵਾਸਤੇ ਸਭ ਤੋਂ ਸੁਰੱਖਿਅਤ ਜਗ੍ਹਾ ਹੁੰਦੀ ਐ।
ਹਾਂਜੀ, ਹਾਂਜੀ ਬਿਲਕੁਲ ਸਹੀ ਕਿਹਾ। ਨਾਲੇ ਤੇਜ਼ ਰਫਤਾਰ ਨਾਲ ਵਾਹਨ ਚਲਾਉਣਾ ਵੀ ਬੋਤ ਖ਼ਤਰਨਾਕ ਹੁੰਦਾ। ਤੇ ਹਰ ਜਗਾ, ਹੈਲੋ ਆ ਰਹੀ ਆਵਾਜ਼? ਹੈਲੋ।
ਹਾਂਜੀ, ਹਾਂਜੀ ਹਾਂਜੀ।
ਨਾਲ ਮੈਂ ਕਿਹਾ ਨ ਕਿ ਤੇਜ਼ ਰਫਤਾਰ ਨਾਲ ਨਾ ਕੋਈ ਵੀ ਵਾਹਨ ਚਲਾਉਣਾ ਨੀ ਚਾਈਦਾ ਕਿਉਂਕਿ ਬੋਤ ਖ਼ਤਰਨਾਕ ਹੁੰਦਾ ਐ। ਹਰ ਜਗ੍ਹਾ ਦੀ ਨਿਰਧਾ-ਨਿਰਧਾਰਿਤ ਗਤੀ ਸੀਮਾ ਦੀ ਪਾਲਨਾ ਈ ਕਰਨੀ ਚਾਈਦੀ। ਉਹਨਾਂ ਨੂੰ ਕਿਉਂਕਿ ਹਰ ਰੋਡ ਦੇ ਉੱਤੇ ਸਪੀਡ ਲਿੱਖੀ ਹੁੰਦੀ ਐ ਤੇ ਵੇਖ ਕੇ ਉਹਨਾ ਨੇ ਚਲਾਨਾ ਚਾਈਦਾ ਉਹ ਚੀਜ਼।
ਹਾਂਜੀ, ਹਾਂਜੀ ਬਿਲਕੁਲ ਹਾ ਜੀ ਜਿੱਦਾ ਨਾ ਓਵਰਟੇਕ ਵੀ ਉੱਥੇ ਹੀ ਕਰਨੀ ਚਾਈਦੀ ਐ। ਜਿੱਥੇ ਕੀ ਸਾਨੂੰ ਇਸ ਚੀਜ਼ ਦੀ ਇਜਾਜ਼ਤ ਹੋਵੇ। ਲੋਕੀ ਐਵੇਂ ਓਵਰਟੇਕ ਕਰ ਦਿੰਦੇ ਆ।
ਹਾਂਜੀ, ਹਾਂਜੀ ਜਿੱਦਾ ਕੀ ਰਾਤ ਦੇ ਸਮੇਂ ਵਾਹਨ ਦੀਆਂ ਲਾਈਟਾਂ ਵੀ ਠੀਕ ਹੋਣੀਆਂ ਚਾਈਦੀਆਂ ਤੇ ਲੋੜ ਅਨੁਸਾਰ ਹੀ ਉਹਨਾਂ ਨੂੰ ਡਿੱਪੜ ਦੀ ਲੋੜ ਹੋਣੀ ਚਾਹੀਦੀ ਕਿ ਐਹ ਕਿ ਅੱਜ-ਕਲ ਦੇ ਬੱਚੇ ਸ਼ਰਾਰਤੀ ਹੁੰਦੇ ਐ। ਚਲਦੇ ਤੇ ਲਾਈਟਾਂ ਮਾਰਦੇ ਡਿੱਪਰ ਮਾਰਦੇ ਔਨਾਂ ਘਟਨਾ ਹੋ ਸਕਦੀ ਕੋਈ ਵੀ।
ਹਾਂਜੀ-ਹਾਂਜੀ। ਬਿਲਕੁਲ ਜਿੱਦਾਂ ਨਾ ਜਦੋਂ ਮੀਂਹ ਜਾਂ ਧੁੰਦ ਹੁੰਦੀ ਆ ਉਦੋਂ ਤੇ ਹੋਰ ਜੈ਼ਦਾ ਧਿਆਨ ਨਾਲ ਗੱਡੀ ਚਲਾਉਨੀ ਚਾਹੀਦੀ, ਕਿਉਂਕਿ ਏਹਦੇ ਨਾਲ ਸਾਨੂੰ ਇੱਕ ਤੇ ਨਜ਼ਰ ਘੱਟ ਆਉਂਦਾ ਵਾ। ਬਿਲਕੁਲ ਧੁੰਦ ਦੇ ਵਿੱਚ ਤੇ ਬਿਲਕੁਲ ਵੀ ਨੀ ਨਜ਼ਰ ਆਉਂਦਾ।
ਹਾਂਜੀ-ਹਾਂਜੀ। ਨਾਲੇ ਨਾ ਅ ਐਜੋਹੇ ਸਮੇਂ ਨਾ ਵਾਹਨ ਹੋਲੀ ਹੀ ਚਲਾਉਨਾ ਚਾਹੀਦਾ ਤੇ ਹੋਰ ਵਾਹਨਾਂ ਨਾਲ ਸੁਰੱਕਿਸਤ ਦੂਰੀ ਬਣਾਉਣੀ ਰਹਿਣੀ ਚਾਹੀਦੀ ਐ।
ਹਾਂਜੀ-ਹਾਂਜੀ। ਸਹੀ ਕਿਹਾ ਤੁਸੀਂ ਜਿੱਦਾਂ ਐਬੂਲੈਂਸ, ਫਾਇਰ- ਬੀਗੇ੍ਡ ਹੁੰਦੇ ਆ ਨਾ ਏਹਨਾਂ ਨੂੰ
ਹਾਂਜੀ-ਹਾਂਜੀ।
ਪੁਲਿਸ ਵਰਗੇ ਐਮਰਜੈਂਸੀ ਵਾਹਨਾਂ ਨੂੰ ਤੁਰੰਤ ਰਸਤਾ ਦੇਨਾ ਚਾਹੀਦਾ ਵਾ।
ਹਾਂਜੀ-ਹਾਂਜੀ। ਨਾਲੇ ਇਹ ਨਾ ਮੈਡਮ ਇੱਕ ਗੱਲ ਕਵਾਂ ਇਹ ਸਾਡਾ ਫਰਜ਼ ਵੀ ਹੈਗਾ ਤੇ ਨਾਲੇ ਇਹ ਮਨੁੱਖਤਾ ਦਾ ਵੀ ਹੈਗਾ ਵਾ।
ਹਾਂਜੀ-ਹਾਂਜੀ। ਬਿਲਕੁਲ ਕਈ ਲੋਕੀ ਹੈ ਨਾ ਜਿੱਦਾਂ ਬਿਨਾਂ ਲਾਇਸੈਂਸ ਦੇ ਵਾਹਨ ਚਲਾਉਂਦੇ ਐ ਇਹ ਵੀ ਕਾਨੂੰਨੀ ਤੌਰ 'ਤੇ ਗਲਤ ਹੁੰਦਾ ਤੇ ਇਹ ਬਹੁਤ ਜ਼ਿਆਦਾ ਖ਼ਤਰਨਾਕ ਵੀ ਹੁੰਦਾ ਆ।
ਹਾਂਜੀ -ਹਾਂਜੀ, ਬਿਲਕੁਲ ਸਹੀ ਐ। ਨਾਲੇ ਹਾਂ ਵਾਹਨ ਚਲਾਉਣ ਤੋਂ ਪਹਿਲਾਂ ਨਾ ਡਰਾਈਵਿੰਗ ਲਾਇਸੈਂਸ ਦੀ ਨਾ ਤੇ ਪੂਰੀ ਸਿਖਲਾਈ ਤੇ ਵੈਦ ਲਾਇਸੈਂਸ ਵੀ ਉਹਨਾਂ ਕੋਲ ਹੋਣਾ ਚਾਹੀਦਾ। ਨਹੀਂ ਤੇ ਉਹਨਾਂ ਨੂੰ ਗੱਡੀ ਚਲਾਉਣੀ ਨੀ ਚਾਹੀਦੀ ਨੀ।
ਹਾਂਜੀ, ਇੱਕ ਤਾਂ ਨਾ ਜਿਹੜੇ ਜਿਸ ਤਰ੍ਹਾਂ ਵਾਹਨ ਹੁੰਦੇ, ਉਹਨਾਂ ਦੀ ਸਮੇਂ-ਸਮੇਂ ਤੇ ਸਰਵਿਸ ਕਰਵਾਉਣੀ ਵੀ ਬਹੁਤ ਜ਼ਰੂਰੀ ਹੁੰਦੀ ਤਾਂ ਜੋ ਬਰੇਕ, ਟਾਇਰ ਤੇ ਲਾਈਟਾਂ ਠੀਕ ਰਹਿਣ।
ਹਾਂਜੀ- ਹਾਂਜੀ। ਬਿਲਕੁਲ ਸਹੀ ਕਿਹਾ ਤੁਸੀਂ। ਨਾਲੇ ਨਾ ਅੱਜ-ਕਲ ਲੋਕੀ ਖਰਾਬ ਵਾਹਨ ਕਿ ਦੂਜਾ, ਪੁਰਾਣੀਆਂ ਗੱਡੀਆਂ ਲੈ ਲੈਂਦੇ ਔਹ। ਇਹ ਵੀ ਚਲਾਉਣੀਆਂ ਨਾ ਗ਼ਲਤ ਹੈਗੀਆ, ਹਾਦਸਾ ਹੋ ਸਕਦੈ। ਕਕ-ਕਾਰਨ ਬਣ ਸਕਦੇ, ਹਾਦਸਾ ਹਸ ਹੋਣ ਦਾ ਵੀ
ਹਾਂਜੀ-ਹਾਂਜੀ। ਜੇ ਸਾਨੂੰ ਕੋਈ ਸੜਕ ਹਾਦਸਾ ਦਿਖਾਈ ਦੇਵੇ ਤੇ ਵੈਸੇ ਸਾਨੂੰ ਕੀ ਕਰਨਾ ਚਾਹੀਦੈ?
ਸਭ ਤੋਂ ਪਹਿਲਾਂ ਤੇ ਸਾਨੂੰ ਅਗਰ ਐਹੋ ਜਿਹਾ ਕੁਛ ਦਿਖੇ ਤੇ ਅਗਰ ਕਿਸੇ ਦੀ ਦੁਰਘਟਨਾ ਹੋਈਦੀ ਕੀ ਐ? ਹੈਲੋ, ਹੈਲੋ! ਮੈਂ ਕਹਿ ਰਿਆ
ਏ ਜੀ। ਕੋਈ ਸਾਡੇ ਸਾਹਮਣੇ ਕੋਈ ਸੜਕ ਹਾਦਸਾ ਹੋ ਜਏ ਤੇ ਸਾਨੂੰ
ਹਾਂਜੀ-ਹਾਂ। ਇਹ ਤੋੜਾ ਤੁਹਾਨੂੰ ਸਭ ਤੋਂ ਪਹਿਲਾਂ, ਨਾ ਪਤਾ ਕੀ ਕਰਨਾ ਚਾਹੀਦਾ? ਕਿ ਪਹਿਲਾਂ ਗੱਲ ਸਾਨੂੰ ਆਪਣੇ ਆਪ ਨੂੰ ਘਬਰਾਉਣਾ ਨੀ ਚਾਹੀਦਾ। ਤੇ ਨਾਲੇ, ਅਗਰ ਹੈਲੋ। ਆ ਰੀ ਐ ਆਵਾਜ਼?
ਹਾਂਜੀ-ਹਾਂਜੀ। ਮੈਂ ਤੁਹਾਨੂੰ ਇਹ ਪੁੱਛ ਰਹੀ ਆ ਅਗਰ ਸਾਨੂੰ ਕਦੇ ਵੀ ਕੋਈ ਸੜਕ ਹਾਦਸਾ ਦਿਖਾਈ ਦੇਵੇ ਤੇ ਸਾਨੂੰ ਉੱਥੇ
ਹਾਂਜੀ-ਹਾਂਜੀ-ਹਾਂਜੀ। ਉਹੀ ਤਾਂ ਮੈਂ ਦੱਸਨਾ ਕਿ ਸਭ ਤੋਂ ਪਹਿਲਾਂ ਨਾ ਸਾਨੂੰ ਅਗਰ ਕੋਈ ਐਹੋ ਜਿਹੀ ਚੀਜ਼ ਦਿਖ ਜੇ ਨਾ ਤੇ ਸਾਨੂੰ ਨਾ ਪਹਿਲਾਂ ਡਰਨਾ ਨੀ ਚਾਹੀਦਾ। ਠੀਕ ਐ ਤੇ ਡਰਨ ਤੇ ਫਿਰ ਇਹ ਜਿਹੜੀ ਸੰਭਵ ਹੋਵੇ ਨਾ, ਜੇ ਉਹ ਜ਼ਖ਼ਮੀ ਹਾਲਤ ਜਿਹੜਾ ਬੰਦਾ ਹੁੰਦਾ ਵ ਧੀ, ਜੋ ਵੀ ਹੈਗਾ। ਬੱਚਾ ਜਾਂ ਕੋਈ ਵੀ ਐ। ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਐ ਤੇ ਤੁਰੰਤ ਐਂਬੂਲੈਂਸ ਜਾਂ ਪੁਲਿਸ ਵਾਲੇ ਨੂੰ ਫੋਨ ਕਰਕੇ ਦੱਸਣਾ ਚਹੀਦੈ, ਕਿ ਇੱਥੇ ਏ ਹਾਦਸਾ ਹੋ ਗਿਆ ਐ।
ਹਾਂਜੀ। ਇਹ ਤੇ ਬਿਲਕੁਲ ਬਹੁਤ ਵਦੀਆ ਗੱਲ ਕਹੀ ਤੁਸੀਂ‌ ਹਨਾ। ਸਮੇ ਸਿਰ ਅਗਰ ਕਿਸੇ ਨੂੰ ਆਪਾਂ ਹੋਸਪਿਟਲ ਵਗੈਰਾ ਲੈ ਜਈਏ‌ ਤੇ ਉਸਦੀ ਜਾਨ ਬਚ ਸਕਦੀ ਆ।
ਹਾਂਜੀ। ਬਿਲਕੁਲ ਪਤਾ ਸੁਰੱਖਿਆ, ਸੜਕ ਸੁਰੱਖਿਆ ਨਾ ਸਿਰਫ ਸਰਕਾਰ ਜਾਂ ਪੁਲਿਸ ਦੀ ਜਿੰਮੇਵਾਰੀ ਨਹੀਂ ਹੈਗੀ। ਇਹ ਸਾਡੇ ਵਰਗੇ ਆਮ ਲੋਕਾਂ ਦੀ ਵੀ ਜਿੰਮੇਵਾਰੀ ਹੈਗੀ ਐਂ ਕਿ ਸਾਨੂੰ ਵੀ ਨਿਯਮਾਂ ਦਾ ਪ੍ਰਣ ਕਰਨਾ ਚਾਹੀਦੈ। ਅਗਰ ਕਿਸੇ ਨੂੰ ਕੁਛ ਹੋ ਜਏ, ਤੇ ਆਪਾਂ ਹਾਡੀ ਉਹ ਦਾਹ ਮਿੰਟ ਜਿੱਦਾਂ ਵੀ ਤੁਸੀਂ ਲੋਕੀ ਵਹਿੰਦੇ ਵੀਡੀਓ ਬਣਾਉਂਦੇ ਕ ਜਿਹੜਾ ਉੱਥੇ ਆਪਾਂ ਟਾਈਮ ਵੇਸਟ ਕਰਦੇ ਪਏ ਆ ਨਾ ਤੇ ਅਗਰ ਉਹ ਟਾਈਮ ਵੇਸਟ ਅਗਰ ਆਪਾਂ ਇਹਨਾਂ ਨੂੰ ਹਸਪਤਾਲ ਲੈ ਕੇ ਜਾਣ ਦੀ ਕਰੀਏ, ਤਾਂ ਉਹ ਬੰਦੇ ਦੀ ਜਾਨ ਵੀ ਬਚ ਸਕਦੀ ਏ।
ਹਾਂਜੀ, ਹਾਂਜੀ, ਬਿਲਕੁਲ ਲੋਕੀ ਨਾ ਟਾਈਮ ਬਹੁਤ ਵੇਸਟ ਕਰਦੇ, ਕੋਈ ਵੀ ਐਕਸੀਡੈਂਟ, ਸੜਕ ਹਾਦਸਾ ਹੋ ਜੇ ਤਾਂ ਲੋਕ ਕਿ ਪਹਿਲੋਂ ਫੋਨ ਕੱਢ ਕੇ ਵੀਡੀਓ ਬਣਾਉਂਦੇ ਆ, ਜਦਕਿ ਉਹਨਾਂ ਨੂੰ ਜਿੰਮੇਵਾਰੀ ਆਪਣੀ ਸਮਝਨੀ ਚਾਹੀਦੀ ਏ, ਕਿ ਉਹਨਾਂ ਨੂੰ ਅਸੀਂ ਹੋਸਪਿਟਲ ਲੈ ਕੇ ਜਾਈਏ ਉਹਨਾਂ ਦੀ ਫੇਰ ਤੇ ਹਾਦਸਿਆਂ ਦੀ ਗਿਣਤੀ ਕਾਫ਼ੀ ਘੱਟ ਹੋ ਸਕਦੀ ਏ।
ਹਾਂਜੀ, ਹਾਂਜੀ। ਮੈਂ ਤਾਂ ਆਪਣੇ ਪਰਿਵਾਰ ਤੇ ਦੋਸਤ ਤੁਹਾਨੂੰ ਵੀ ਇਹ ਸੜਕ ਸੁਰੱਖਿਆ ਦੇ ਨਿਯਮਾਂ ਦੇ ਬਾਰੇ ਜ਼ਰੂਰ ਦੱਸਾਂਗਾ ਮੈਡਮ।
ਹਾਂਜੀ -ਹਾਂਜੀ, ਦੱਸਣਾ ਚਾਹੀਦੈ ਬਿਲਕੁਲ, ਫੇਰ ਹੀ ਅਗੇ ਕਿਸੇ ਦੀ ਜਾਨ ਬਚਾ ਸਕਦੇ ਹਾਂ ਆਪਾਂ।
ਨਾਲੇ ਨਾ ਖਾਸ ਕਰਕੇ ਪਤਾ ਕੀ ਗੱਲ ਆ? ਮੈਂ ਵੀ ਇਹੀ ਕਹਾਂਗਾ ਕਿ ਬਈ ਛੋਟੇ ਬੱਚਿਆਂ ਨੂੰ ਨਾ ਬਚਪਨ ਤੋਂ ਹੀ ਸੜਕ ਨਿਯਮਾਂ ਦੇ ਬਾਰੇ ਦ ਸਿਖਾਉਣਾ ਚਾਹੀਦੇ। ਕਿਉਂਕਿ ਚੰਗੀਆਂ ਆਦਤਾ ਨਾ ਛੋਟੀ ਉਮਰ ਤੋਂ ਹੀ ਮਿਲਦੀਐ, ਬਣਦੀਐ ਐ।
ਹਾਂਜੀ, ਹਾਂਜੀ ਬਿਲਕੁਲ ਬੱਚਿਆਂ ਨੂੰ ਤਾਂ ਪਹਿਲਾਂ ਸਿਖਾਉਣਾ ਚਾਹੀਦਾ ਵਾ, ਕਿ ਇਨ੍ਹਾਂ ਨੂੰ ਇਹ ਚੀਜ਼ ਦੱਸਣੀ ਚਾਹੀਦੀ ਆ। ਕਿ ਰੈਡ ਲਾਈਟ ਤੇ ਜਿਸ ਤਰ੍ਹਾਂ ਵੀ ਆ ਆਪਾਂ ਰੁਕਣਾ ਆ। ਲਾਲ ਬੱਤੀ ਦੇ ਆਪਾਂ ਰੁਕਣਾ, ਪੀਲੀ ਬੱਤੀ ਦਾ ਮਤਲਬ ਇਹੀ ਹੈ ਕਿ ਆਪਾਂ ਤਿਆਰ ਰਹਿਣਾ ਵਾ। ਤੇ ਜਦੋਂ ਹਰੀ ਬੱਤੀ ਹੁੰਦੀ ਏ ਉਦੋਂ ਹੀ ਤੁਰਨਾ ਚਾਹੀਦਾ, ਇਹ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਬਹੁਤ ਜ਼ਰੂਰੀ।
ਹਾਂਜੀ, ਹਾਂਜੀ ਗੱਲ ਪਤਾ ਕੀ ਹੈ? ਨਾਲੇ ਨਾ ਇੱਕ ਗਲੀਆਂ ਦੇ ਵਿੱਚ ਨਾ ਜਦੋਂ ਬੱਚੇ ਜੇ ਆਪਾਂ ਹੁੰਦੇ ਨਾ ਸੋਸਾਇਟੀ ਚ, ਕਹਿੰਦੇ ਤੇਜ਼ ਗੱਡੀਆਂ ਨੀ ਚਲਾਉਣੀ। ਹੈਲੋ, ਹੈਲੋ, ਹੈਲੋ। ਆ ਰਹੀ ਅਵਾਜ਼ ਹੁਣ। ਹੈਲੋ।
ਹਾਂਜੀ, ਹਾਂਜੀ।
ਹਾਂਜੀ ਮੈਂ ਕਹਿੰਦਾ ਕਿ ਅਗਰ ਗਲੀਆਂ ਦੇ ਵਿੱਚ ਵੀ ਹਾਂਜੀ ਓਵੀ ਮੈ ਕਹਿ ਰਿਹੇ ਕਿ ਅਗਰ ਗਲੀਆਂ ਦੇ ਵਿੱਚ ਵੀ ਕੋਈ ਨਾ ਸਪੀਡ ਦੇ ਨਾਲ ਕਿਸੇ ਟਾਈਮ ਨਾ ਗੱਡੀ ਚਲਾਉਣੀ ਨੀ ਚਾਹੀਦੀ, ਜੀਦਾ ਵੀ ਟੂ ਵੀਲਰ ਔਉਂਦੇ ਨਾ ਕੋਈ ਅਕੱਲ ਦੇ ਬੱਚੇ ਨਿਆਣੇ ਕੋਈ ਵੱਡਾ ਵੀਚ ਏਹ ਤੇਜ਼ ਰਫਤਾਰ ਨਾਲ ਕੱਢ ਦਿੰਦਾ ਹੈ, ਉਹਨਾਂ ਵੀ ਗਲੀਆਂ ਦੇ ਵਿੱਚ ਹਾਦਸਾਹੋ ਜਾਂਦਾ। ਕਦੀ ਕਿਸੇ ਇਸ ਟੈਮ ਕੋਈ ਅਚਾਨਕ ਕੋਈ ਘਰੋਂ ਬਾਹਰ ਨਿਕਲ ਔੰਦਾ ਵਾ। ਜਾਂ ਕੋਈ ਬੱਚਾ ਖੇਡਦਾ ਹੁੰਦਾ, ਕੀਹੇ ਟੈਮ ਤੇ ਬ੍ਰੇਕ ਨਹੀਂ ਲੱਗਦੀ।
ਹਾਂਜੀ, ਹਾਂਜੀ ਜਦੋਂ ਟੂ ਹਨਾ ਕੋਈ ਵੀ ਟੂ ਵੀਲਰ ਆਪਾਂ ਚਲਾਉਣਾ ਵਾ, ਟੂ ਪਹੀਆਂ ਵਾਲਾ ਪਾਉ ਨਾ ਉਦੋਂ ਹੈਲਮਟ ਪਾਉਣਾ ਬਹੁਤ ਜ਼ਰੂਰੀ ਹੁੰਦਾ, ਲੋਕਾਂ ਨੂੰ ਚਾਹੀਦਾ ਕਿ ਅਸੀਂ ਹੈਲਮਟ ਪਾ ਕੇ ਹੀ ਜਾਈਏ।
ਹਾਂਜੀ, ਹਾਂਜੀ ਉਹ ਤਾਂ ਗੱਲ ਤੁਹਾਡੀ ਸਹੀ ਹੈ, ਮਗਰ ਗਲੀਆਂ ਦੀ ਗੱਲ ਕਰਨ ਕਿ ਜਿੱਦਾਂ ਆਪਾਂ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ, ਜਾਂ ਕਿਸੇ ਮੁਹੱਲੋ ਦੇ ਵਿੱਚ ਰਹਿੰਦੇ ਹਾਂ ਤੇ ਉੱਥੇ ਵੀ ਨਾ ਤੇ ਛੋਟੇ ਬੱਚਿਆਂ ਨੂੰ ਨੇ ਕਿ ਨਾ ਦੇਣੀ ਨੀ ਚਾਹੀਦੀ ਮੈਂ ਤਾਂ ਕਹਿੰਦਾ ਕਿ ਪਹਿਲੀ ਗੱਲ ਤੇ ਉਹਨਾਂ ਨੂੰ ਅਗਰ ਵੇਖਣਾ ਵੀ ਚਾਹੀਦਾ ਅੱਜ- ਕੱਲ੍ਹ ਦੇ ਬੱਚੇ ਪਤਾ ਕਿ ਕਰ ਦੇ ਬੜੀ ਤੇਜ਼ਗੜ ਰਫ਼ਤਾਰ ਨਾਲ ਗੱਡੀਆਂ ਚਲਾਉਂਦੇ ਆ।
ਹਾਂਜੀ, ਹਾਂਜੀ ਇਹਨਾਂ ਨੂੰ ਲੋਕਾਂ ਨੂੰ ਕਈਆਂ ਨੂੰ ਸੜਕ ਪਾਰ ਕਰਦੇ ਸਮੇਂ ਵੇਖਣਾ ਚਾਹੀਦਾ ਵਾ ਕਿ ਅਸੀਂ ਕੋਈ ਚੀਜ਼ ਤੇ ਨਹੀਂ ਅੱਗੋਂ ਆ ਰਹੇ, ਤਾਂ ਕਿ ਜੋ ਸੜਕ ਹਾਦਸਾ ਤੋ ਬਚਿਆ ਜਾ ਸਕੇ।
ਹਾਂਜੀ, ਹਾਂਜੀ। ਨਾਲ ਨਾ ਬੱਚਿਆਂ ਪਹਿਲੀ ਗੱਲ ਨਾ ਬੱਚਿਆਂ ਨੂੰ ਨਾ ਪਹਿਲੀ ਗੱਲ ਸਾਨੂੰ ਵੀ ਆਪਹ ਨੂੰ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ, ਕਿ ਰੋਡ ਦੇ ਉੱਤੇ ਜਾਂ ਛੋਟੇ ਬੱਚੇ ਬੱਚੇ ਹੁੰਦੇ ਨੇ ਜਾ ਤੇ ਵੀ ਕਿਸੇ ਟਾਈਮ ਕੀ ਹੁੰਦਾ ਕਿ ਘਰ ਦੇ ਵਿੱਚ ਕੋਈ ਵਾਹਨ ਨੀ ਹੁੰਦਾ ਤੇ ਇਹ ਟਾਈਮ ਸਾਡੇ ਕੋਲ ਵੀ ਜਾਣਾ ਹੀ ਜਾਂਦਾ, ਕਿ ਆਪਾਂ ਬੱਚਿਆਂ ਨੂੰ ਜਾ ਕੇ ਭੇਜ ਦਿੰਦੇ ਹਾ ਕਿ ਆਪ ਉਸ ਟਾਈਮ ਤੇ ਤੇ ਬੱਚਿਆਂ ਨੂੰ ਇਹ ਚੀਜ਼ ਸਾਨੂੰ ਆਪ ਲੈ ਕੇ ਜਾ ਕੇ ਸਿਖਾਉਣੀ ਪਊਗੀ ਸਿਖਾਉਣੀ ਪੈ ਜਾਊਗੀ, ਅਗਰ ਚੰਗੀ ਗੱਲ ਹੈ ਆਪ ਸਿਖਾਵਾਂਗੇ ਕਿ ਬੇਟਾ ਕੀ ਇਹ ਸੜਕ ਪਾਰ ਕਿਵੇਂ ਕਰੀਦੀ ਹੈ, ਕਿਵੇਂ ਨਹੀਂ ਕਰੀਦੀ ਕਿਸੇ ਟਾਈਮ ਕੀ ਹੁੰਦਾ ਬੱਚਾ ਭੱਜਿਆ ਜਾਂਦਾ, ਆਪਣੇ ਉਹ ਤੇ ਆਪਣੀ ਮਸਤੀ ਚ ਹੁੰਦਾ ਉਹਨੇ ਨਾ ਇੱਧਰ ਵੇਖਣਾ ਨਾ ਉਹਨੇ ਵੇਖਣਾ ਤੇ ਉਹਨੇ ਸਿਧਾ ਭੱਜ ਕੇ ਸੜਕ ਪਾਰ ਕਰ ਲੈਣੀ ਹੈ, ਤੇ ਉਸ ਟਾਈਮ ਤੇ ਕੋਈ ਹਾਦਸਾ ਹੋ ਗਿਆ ਤੇ ਫੇਰ ਇਹ ਚੀਜ਼ਾਂ ਸਾਨੂੰ ਆਪਣੇ
ਹਾਂਜੀ ਜਿੱਦਾਂ ਕਈ ਲੋਕ ਹੁੰਦੇ ਆ ਨਾ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਆ ਜਾਂ ਹਨਾ ਕੋਈ ਵੀ, ਫੇਰ ਓ ਔਦੋ ਨਾਲ ਵੀ ਬਹੁਤ ਜ਼ਿਆਦਾ ਸੜਕ ਹਾਦਸੇ ਹੋ ਜਾਂਦੇ ਆ।
ਚਲੋ ਠੀਕ ਹੈ ਮੈਡਮ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੁਹਾਨੂੰ
ਓਕੇ ਓਕੇ ਠੀਕ ਹੈ ਜੀ ਧੰਨਵਾਦ।